ਓਹ
ਹਾਂਜੀ, ਸ ਸ਼੍ਰੀ ਕਾਲ ਜੀ।
ਸਤ ਸ਼੍ਰੀ ਕਾਲ ਜੀ।
ਹੋਰ ਕੀ ਹਾਲ-ਚਾਲ?
ਵਧੀਆ ਵਧੀਆ, ਤੁਸੀਂ ਦੱਸੋ?
ਬਸ ਮੈਂ ਵੀ ਵਧੀਆ। ਹੋਰ ਅੱਜ ਆਪਾਂ ਕੇੜੇ ਟੋਪਿਕ ਤੇ ਗੱਲ ਕਰਨੀ, ਤਿਉਹਾਰਾਂ ਤੇ।
ਹਾਂਜੀ, ਤਿਉਹਾਰਾਂ ਤੇ ਕਰਦੇ ਆ ਚਲੋ।
ਕੇੜਾ ਅਗਰ ਅ ਤਿਉਹਾਰ ਤੁਹਾਨੂੰ ਸਭ ਤੋਂ ਵਧੀਆ ਲੱਗਦੈ?
ਸਭ ਤੋਂ ਵਧੀਆ ਮੈਨੂੰ ਜੀ ਦੀਵਾਲੀ ਤਿਉਹਾਰ ਵਧੀਆ ਲੱਗਦੈ।
ਅੱਛਾ, ਕੀ ਖ਼ਾਸ ਕਰਦੇ ਹੋ ਉਸ ਦਿਨ ਫੇਰ?
ਖਾਸ ਤੇ ਬਸ ਕੁੱਝ ਨੀ ਮੇਰੀ ਫੇਵਰੇਟ ਮਿਠਿਆਈ ਮਿਲਦੀ ਐ, ਮੈਨੂੰ ਖਾਣ ਨੂੰ।
ਕੇੜੀ ਐ, ਫੇਵਰੇਟ ਮਿਠਿਆਈ?
ਮੇਰੀ ਹਰੇ ਰੰਗ ਦੀ ਨੀ ਹੁੰਦੀ ਜੇੜੀ ਕੀਆ ਦੀ। ਘੀਆ ਦੇ ਨਾਲ ਬਣੀ ਹੁੰਦੀ ਐ ਨਾਰੀਅਲ ਪਾਯਾ ਹੁੰਦੈ।
ਹਾਂ-ਹਾਂ-ਹਾਂ
ਮਤਲਬ ਉਹ ਮਿਠਿਆਈ ਜੇ ਉਹ ਉਸੇ ਦਿਨ ਖਾਧੀ ਜਾਵੇ ਨਾ ਤਾਂ ਅਲੱਗ ਸਵਾਦ ਆਉਂਦਾ ਓਹਦਾ ਤਾਂ ਚਲੋ ਮਿਲਦੀ ਹੀ ਹੈ ਦੁਕਾਨਾਂ ਤੋਂ ਬਟ ਉਦੋਂ ਮਨ ਨੀ ਕਰਦਾ ਦੀਵਾਲੀ ਮੌਕੇ ਉਦੋਂ ਤਾਂ ਇੰਨੀ ਚੰਗੀ ਲੱਗਦੀ ਆ ਨਾ ਮੈਂ ਸਪੈਸ਼ਲ ਗੁਰਦੁਆਰਾ ਸਾਹਿਬ ਜਾਂਣੀ ਹਾਂ ਉੱਥੇ ਬਹਿ ਕੇ ਮੈਂ ਪ੍ਰਸ਼ਾਦ ਤੇ ਬਹਿੰਦੀ ਹਾਂ ਮੈਨੂੰ ਜਿਹੜੀ ਵਧੀਆ ਲਗਦੀ ਮੈਂ ਆਪਦੀ ਅੱਗ ਕੱਢਦੀ ਹੁੰਦੀ ਹਾਂ ਉੱਥੇ ਬਾਬਾ ਵੀ ਕਹਿੰਦੇ ਵੀ ਤੂੰ ਰੱਖ ਲਿਆ ਕਰ ਡੱਬੇ ਵੀ ਮਿਲਦੇ ਨੇ ਉੱਥੋਂ ਮਠਿਆਈ ਕਰਕੇ ਉਹ ਹਰੀ ਬਰਫ਼ੀ ਕਰਕੇ ਬਸ
ਆਹੋ ਕਈ ਵਾਰੀ ਏਦਾਂ ਹੁੰਦਾ
ਹਾਂਜੀ। ਹੋਰ ਮੈਨੂੰ ਕੁੱਝ ਪਸ ਹੋਰ ਤਾਂ ਦੀਵਾਲੀ ਤੇ ਚਲੋ ਮ ਮੈਂ ਮਿੱਠਾ ਘੱਟ ਖਾਂਦੀ ਹੁੰਦੀ ਹਾਂ। ਬਟ ਉਹ ਮੈਨੂੰ ਜ਼ਿਆਦਾ ਪਸੰਦ ਹਾਂਜੀ। ਮਿਠਯਾਈ
ਨਹੀਂ, ਵੈਸੇ ਦੀਵਾਲੀ ਹੈ ਹੀ ਰੌਣਕ ਵਾਲਾ ਤਿਉਹਾਰ
ਹਾਂਜੀ। ਦੇਖੋ ਕਿੰਨੀ ਸਾਰੇ ਪਾਸੇ ਚਹਿਲ- ਪਹਿਲ ਲੋਕਾਂ ਦੇ ਘਰ ਸਜੇ ਹੁੰਦੇ। ਨੇ ਹਨਾ। ਲੇਡੀਜ਼ ਸਫਾਈਆਂ ਕਰਦੀਆਂ ਨੇ। ਹਾਂਜੀ। ਨਵੇਂ-ਨਵੇਂ ਕੱਪੜੇ ਮਿਲਦੇ ਨੇ ਪਾਉਣ ਵਾਸਤੇ।
ਹੋਰ ਸਾਫ ਸਫ਼ਾਈ ਹਰ ਘਰ ਦੇ ਉੱਤੇ ਤੁਹਾਨੂੰ ਪਰਦੇ ਸੁੱਕਣੇ ਪਏ ਨਜ਼ਰ ਆਉਣੇ ਆ
ਹਾਂਜੀ ਉਹ ਬੱਚਿਆਂ ਨੇ ਪਟਾਕੇ ਫੋੜਨ ਉਹਨਾਂ ਨੂੰ ਡਾਂਟ ਪਾਉਣੀ ਮੰਮਾ ਉਹਨਾਂ ਨੇ
ਹਾਂ ਹਮ
ਰੰਗੋਲੀ ਬਣਾਉਂਦੇ ਹੁੰਦੇ ਹੋ ਤੁਸੀਂ ਦੀਵਾਲੀ ਵਾ
ਹਾਂਜੀ। ਬਣਾਈ ਦੀ ਹੈ।
ਹਾਂਜੀ, ਅਸੀਂ ਵੀ ਮੈਂ ਤੇ ਆਪ ਬਣਾਉਦੀ ਹੁੰਦੀ ਹਾਂ।
ਹਾਂ।
ਤੁਹਾਨੂੰ ਕਿਹੜਾ ਵਧੀਆ ਲੱਗਦਾ ਤੁਹਾਨੂੰ ਵੀ ਦੀਵਾਲੀ ਵਧੀਆ ਲੱਗਦੀ ਆ।
ਹਾਂਜੀ। ਦੀਵਾਲੀ ਵਧੀਆ ਲੱਗਦੀ ਹੈ। ਲੋਹੜੀ ਵਧੀਆ ਲੱਗਦੀ ਹੈ।
ਅੱਛਾ। ਤੁਹਾਡੇ ਕਿਵੇਂ ਮਨਾਉਂਦੇ ਨੇ ਲੋਹੜੀ ਦਾ ਤਿਉਹਾਰ।
ਲੋਹੜੀ ਤੇ ਹੁਣ ਨਾ ਅਸੀਂ ਘਰ ਚੇਂਜ ਕੀਤਾ। ਅਹ ਚਾਰ ਮਹੀਨੇ ਹੋਏ ਆ ਤੇ ਪੁਰਾਣੇ ਘਰ ਨਾ ਸੀ ਪੂਰੀ ਗਲੀ ਬਾਹਰ ਬੈਠ ਜਾਂਦੇ ਸੀ ਬਾਹਰ ਇਕੱਠੀ ਲੋਹੜੀ ਬਿਲਣੀ ਅਸੀ। ਸਾਰੀ ਗੱਲੀ ਨੇ। ਤੇ ਢੋਲੀ ਵੀ ਖੜਾ ਕਰ ਲੈਣਾ। ਤੇ ਖੂਬ ਡਾਂਸ ਵੀ ਕਰਨਾ ਰੌਣਕ ਲਗਾਉਣੀ। ਸਾਰਿਆਂ ਨੇ ਉੱਥੇ ਆਪਣੀ-ਆਪਣੀ ਥਾਲੀ ਲੈ ਆਉਣੀ ਉਹਦੇ ਵਿੱਚ ਮੂੰਗਫਲੀਆਂ, ਰਓੜੀਆਂ ਵਗੈਰਾ ਪਾ ਕੇ- ਤੇ ਸਭ ਨੇ ਇਕੱਠੇ ਬਹਿਣਾ। ਆਪਣੀਆਂ-ਆਪਣੀਆਂ ਕੁਰਸੀਆਂ ਵੀ ਲੈ ਆਣੀਆਂ ਘਰੋਂ।
ਅੱਛਾ ਜੀ।
ਜਾਂਦਾ ਸੀ ਏਦਾਂ ਇਕੱਠੇ ਪਹਿਣਾ ਨਾ।
ਹਾਂਜੀ, ਹੁਣ ਅੱਜ ਦਾ ਟਾਈਮ ਤਾਂ ਮਤਲਬ ਐਵੇਂ ਹੋ ਗਿਆ ਹੁਣ ਹਨਾ ਜਿਵੇਂ ਜੇ ਦੱਸ ਘਰ ਨੇ ਤਾਂ ਹਰ ਕੋਈ ਆਪਦੇ-ਆਪਦੇ ਘਰੇ ਬਾਲਦਾ ਹੁਣ ਉਹ ਰੌਣਕ ਜਿ ਖ਼ਤਮ ਹੋ ਗਈ ਜਿਵੇਂ ਸਾਂਝੀ ਲੋਹੜੀ ਵੜਦੀ ਸੀ ਨਾ ਪਿੰਡ ਚ'
ਹਾਂ।
ਵੀ ਉਹ ਚੀਜ਼ ਖਤਮ ਹੋ ਗਈ। ਹੁਣ ਜਿਵੇਂ ਜਵਾਕ ਮੰਗਣ ਵੀ ਆਉਂਦੇ ਸੀ ਘਰ-ਘਰ ਹਨਾ। ਟੈਮ ਦੇ ਨਾਲ ਹੁਣ ਸਭ ਕੁੱਝ ਚੇਂਜ ਹੋ ਗਿਆ ਹੁਣ ਬਹੁਤ ਘੱਟ ਆਉਂਦੇ ਨੇ ਜਵਾਕ ਹੁਣ ਕਹਿੰਦੇ ਨੇ ਵੀ ਕਿਸੇ ਦੀ ਚੀਜ਼ ਨੀ ਲੈ ਕੇ ਖਾਣੀ। ਤਿਉਹਾਰਾਂ ਤੇ ਵੀ ਇਹ ਚੀਜ਼ ਹੋ ਗਈ ਹੈ।
ਹਮ ਉਹੀ ਤਾਂ ਗੱਲ ਹੈ। ਉਹ ਚੀਜ਼ਾਂ ਨਾ ਹੁਣ ਖਤਮ ਹੁੰਦੀਆਂ ਜਾਂਦੀਆਂ। ਹਾਂਜੀ। ਵਾਰਤਾ ਵਾਲੀਆਂ
ਕਿੰਨੀ- ਕਿੰਨੇ ਰੌਣਕ ਨਾਲ ਤਿਉਹਾਰ ਮਨਾਉਂਦੇ ਸੀ ਚਲੋ ਹੁਣ ਲੋਹੜੀ ਦਾ ਤਾਂ ਚਲੋ ਹੁਣ ਐਵੇਂ ਹੋ ਗਿਆ ਵੀ ਚਲੋ ਹੁਣ ਮੁੰਡੇ ਕੁੜੀ ਦੀ ਹੈਨਾ ਕੋਈ ਭੇਦ ਭਾਵ ਨੀ ਕਰਦੇ ਹੁਣ ਵਧੀਆ ਤਰੀਕੇ
ਮੈਂ -ਮੈਂ ਉੱਨੀ ਸੌ ਚੁਰਾਨਵੇਂ ਚ' ਲੋਹੜੀ ਪਾਈ ਆਪਣੀ ਬੇਟੀ ਦੀ।
ਅੱਛਾ ਜੀ। ਚਲੋ ਬਹੁਤ ਵਧੀਆ ਫਿਰ ਤੇ
ਹੋਈ ਹੈ। ਤੇ' ਪਚਾਨਵੇਂ ਚ' ਮੈਂ ਉਹਦੀ ਲੋਹੜੀ ਪਾਈ ਹੈ।
ਅੱਛਾ ਜੀ।
ਤੇ' ਮੈਂ ਆਪਣੇ ਸਕੂਲ ਵੀ ਦਿੱਤੀ। ਆਪਣੇ ਸਟਾਫ ਨੂੰ ਲੋੜੀ ਤੇ' ਮੇਰੇ ਪ੍ਰਿੰਸੀਪਲ ਮੈਡਮ ਕਹਿੰਦੇ ਕਹਿੰਦੇ' ਅਹ ਬੇਟੀ ਦੀ ਲੋਹੜੀ। ਮੈਂ ਕਿਹਾ, ਹਾਂਜੀ। ਮੈਂ ਤੇ ਪਾਣੀ ਆ ਬੇਟੀ ਦੀ ਲੋਹੜੀ।
ਸਹੀ ਹੈ ਹੁਣ-ਹੁਣ ਇਹ ਹਰ ਕੋਈ ਮਨਾਉਂਦਾ ਹੀ ਹੈ। ਦੇਖੋ ਹਨਾ।
ਨੀ ਉਸ ਵੇਲੇ ਕੋਈ ਨੀ ਸੀ ਮਨਾਉਂਦਾ। ਉੱਨੀ ਸੌ ਪਚਾਨਵੇਂ ਚ' ਹੁਣ ਮਨਾਉਣ ਲੱਗ ਗਏ ਨਾ। ਮੈਂ ਤਾਂ ਉੱਨੀ ਸੌ ਪਚਾਨਵੇਂ ਚ' ਵੀ ਪਾਈ ਹੈ।
ਨਹੀਂ-ਨਹੀਂ ਚਲੋ ਵਧੀਆ ਕੀਤਾ ਤੁਸੀਂ ਇਹੀ ਅੱਗੇ ਬੰਦਾ ਦੇਖ ਕੇ ਦੇਖ ਕੇ ਹਨਾ ਅੱਗੇ-ਅੱਗੇ ਵੱਧਦੀ ਹੈ। ਐ ਰਵਾਜ਼
ਹਾਂ
ਨਹੀਂ ਵ
ਫੇਰ ਹੁਣ ਅਸੀਂ ਸਕੂਲ ਵੀ ਇਏਦਾਂ ਹੀ ਕਰਦੇ ਹਾਂ। ਕੁੜੀਆਂ ਦਾ ਸਕੂਲ ਹੈ। ਤੇ ਇਏਦਾਂ ਹੀ ਲੋਹੜੀ ਵਾਲੇ ਦਿਨ ਲੋਹੜੀ ਬਾਲੀ ਦੀ ਹੈ। ਕੁੜੀਆਂ ਨਾਲ ਰੌਣਕ-ਰੌਣਕ ਲਗਾਈ ਦੀ ਢੋਲਕ ਕਿ ਵਜਾਉਂਦੇ ਆ ਕੁੜੀਆਂ
ਡਾਂਸ ਕਰਦੀਆਂ। ਤੇ' ਲਿਆ
ਕੋਲੇਜ ਪੜ੍ਹਦੀ ਹੁੰਦੀ ਹਾਂ ਸਾਡੇ ਵੀ ਪ੍ਰਿੰਸੀਪਲ ਮੈਮ ਹਨਾ ਸਾਨੂੰ ਮੂਹਰੇ ਕਰ ਦਿੰਦੇ ਅਸੀਂ ਲੋਹੜੀ ਤੇ ਨੱਚਣਾ, ਗਿੱਧਾ ਬਣਾ ਸੋਹਣੇ-ਸੋਹਣੇ ਬਣ ਕੇ ਜਾਣਾ ਸੂਟ ਸਾਟ ਸਮਾਣੇ ਪਹਿਲਾਂ ਹੀ ਬਹੁਤ ਮਜ਼ਾ ਆਉਂਦਾ ਸੀ। ਇੱਥੇ ਗਿੱਧਾ-ਗੁੱਧਾ ਪਾਉਣ ਦਾ ਭੰਗੜਾ -ਭੰਗੜਾ ਪਾਉਂਦੇ ਹੁੰਦੇ ਸੀ।
ਹਾਂਜੀ-ਹਾਂਜੀ ਬਿਲਕੁਲ ਤੇ ਅਸੀਂ ਵੀ ਏਦਾਂ ਹੀ ਕਰਦੇ ਹਾਂ। ਹਮ ਤੇ ਫੇਰ ਕੁੜੀਆਂ ਨੂੰ ਲੋਹੜੀ ਵੰਡੀ ਦੀ ਹੈ। ਲਿਫਾਫਿਆਂ ਚ' ਪਾ ਕੇ ਦੇਈ ਦੇ ਮੂੰਗਫਲੀ, ਦਿਓੜੀਆਂ ਵਗੈਰਾ ਤੇ ਸਾਰੇ ਬੱਚਿਆਂ ਨੂੰ
ਸਕੂਲ ਟਾਈਮ ਤੇ ਕੋਾਲਜ ਟਾਈਮ ਬਹੁਤ ਵਧੀਆ ਹੁੰਦਾ ਸੀ। ਹਨਾ ਨੀਚੇ ਬਹਿ ਕੇ ਸਾਰੇ ਜਵਾਕਾਂ ਨੂੰ ਖਾਣੀ ਦੁਬਾਰੇ ਮੰਗਣੀ ਘਰੇ ਵੀ ਲੈ ਕੇ ਆਣੀ ਵੀ ਮੰਮਾ ਅੱਜ ਸਾਨੂੰ ਅ' ਅੱਜ ਸਾਨੂੰ ਲੋਹੜੀ ਵੇਲੇ ਆਹ ਮਿਲੀ ਜਾਂ ਸਕੂਲ ਤੋਂ ਕੋਾਲਜ ਤੋਂ ਹਨਾ ਉਹ ਬੱਚੇ ਚਾ ਕੇ ਰੱਖਣੀ ਖਾਣੀ ਬਹੁਤ ਵਧੀਆ ਹੁੰਦਾ ਸੀ। ਉਸ ਟਾਈਮ
ਹਾਂ ਹਾਂ
ਹੋਰ ਹੋਲੀ ਮਨਾਉਂਦੇ ਹੁੰਦੇ ਹੋ ਤੁਸੀਂ ਫਿਰ
ਹੋਲੀ ਨੀ ਮੈਨੂੰ ਪਸੰਦ ਹੈਗੀ ਬਹੁਤੀ
ਹਾਂਜੀ
ਹੋਲੀ ਨੀ ਬਹੁਤੀ ਪਸੰਦ ਮੈਨੂੰ
ਗਿੱਲਾ ਕਰਕੇ ਪਾਣੀ ਡੇਕਦੇ ਨੇ
ਹਾਂ ਮੈਨੂੰ ਨੀ ਪਸੰਦ
ਮੈਂ ਵੀ ਬਸ ਸੁੱਕੇ ਰੰਗ ਜੇ ਪਸੰਦ ਨਹੀਂ ਓਦਾਾਂ ਬਸ ਗੁਰੂ ਘਰੇ ਜਾ ਕੇ ਮ ਮੱਥਾ ਟੇਕ ਲਈਦਾ ਹੋਲਾ ਮਹੱਲਾ ਮਨਾਉਂਦੇ ਨੇ ਨਾ ਸਿੱਖਾਂ ਦੇ
ਹਾਂ
ਕਦੇ ਗਈ ਤਾਂ ਨਹੀਂ ਕਿਉਂਕਿ ਭੀੜ, ਭੜਾਕਾ ਬਹੁਤ ਹੁੰਦਾ ਤੁਹਾਨੂੰ ਪਤਾ ਤਾਂ ਹਨਾ ਵੀ ਬਸ ਘਰੇ ਚਲੋ ਦੇਗ ਪ੍ਰਸ਼ਾਦ ਕਰਕੇ ਆ ਹਲਾ ਮਹੱਲਲਾ ਨੂੰ ਮੱਥਾ ਟੇਕ ਲਈਦਾ ਜੋਤ ਬੱਤੀ ਕਰ ਲਈ ਦੀ ਹੈ। ਦੁਸਹਿਰਾ ਵਿੱਚ ਦੇਣ ਗਏ ਹੋ ਤੁਸੀਂ ਕਦੇ
ਹਾਂ ਦੁਸਹਿਰਾ ਮੇਰੇ ਪੇਕੇ ਘਰ ਹੈ। ਉੱਥੇ ਬਾਹਰ ਹੀ ਲੱਗਦਾ ਗਰਾਉਂਡ ਵਿੱਚ ਰਾਮਲੀਲਾ ਬੜੀ ਦੇਖੀ ਹੋਈ ਅਸੀਂ ਛੋਟੇ ਹੁੰਦੇ ਹਾਂ
ਓਕੇ ਫੇਰ ਤਾਂ ਬਹੁਤ ਵਧੀਆ ਜੀ ਤੁਸੀਂ ਦੇਖੀ ਅੱਛਾ ਜੀ
ਅਹ ਦੁਸਹਿਰੇ ਤੋਂ ਅੱਠ ਦਸ, ਦਿਨ ਪਹਿਲੇ ਰਾਮ ਲਲਾ ਹੁੰਦੀ-ਹੁੰਦੀ ਸੀ। ਜਦੋਂ ਅਸੀਂ ਬਹੁਤ ਛੋਟੇ-ਛੋਟੇ ਸੀ। ਉਦੋਂ ਦੀ ਗੱਲ ਕਰਦੀ ਪਈ ਹਾਂ ਹਾਂ ਬਚਪਨ ਦੀ। ਫੇਰ ਅਸੀ, ਔਦੋਂ ਨਾ ਠੰਡ ਵੀ ਆ ਜਾਂਦੀ ਸੀ ਦੁਸੈਰੇ ਦੇ ਕੋਲ।
ਅੱਛਾ ਜੀ।
ਹਾਂ ਹੁਨ ਤਾਂ ਗਰਮੀ ਹੁੰਦੀ ਨਾ ਦੁਸੈਰੇ ਤੇ, ਔਦੋਂ ਠੰਡ ਵੀ ਹੁੰਦੀ ਸੀ, ਤੇ ਅਸੀ ਬਾਰ ਮੰਜੀਆਂ ਡਾ ਕੇ, ਰਜਾਈ ਲੈ ਕੇ ਬੈਣਾ ਮੂੰ ਫੁਲੀਆਂ ਖਾਨੀਆਂ ਨਾਲੇ ਰਾਮਲੀਲਾ ਵੇਖਨੀ।
ਵਦੀਆ ਥੋਡਾ ਟਾਈਮ ਤਾਂ ਬੋ ਵਦੀਆ ਸੀ ਫੇਰ, ਸਾਨੂੰ ਤਾਂ ਮੈਂ ਤਾਂ ਅੱਜ ਤੱਕ ਨੀ ਕਦੇ ਵੇਖੀ ਰਾਮਲੀਲਾ, ਬਸ ਔਦਰ ਦਸ਼ੈਰਾ ਵੇਖ
ਕੇਉਂਕਿ ਬਿਲਕੁਲ ਕਾਰ ਦੇ ਬਾਰ ਹੀ ਹੁੰਦੀ ਸੀ ਗਰਾਊਂਂਡ ਦੇ ਵਿੱਚ। ਤੇ--ਔ ਫੇਰ ਅਸੀਂ ਔਥੇ ਮੰ ਜੀ ਡਾ ਲੈਨੀ ਸਾਰੇਆਂ ਨੇ ਗਲੀ ਵਾਲੇਆਂ ਨੇ ਮੰਜੀਆਂ ਡਾ ਲੈਨੀਆਂ। ਰਜਾਈਆਂ ਰੱਖ ਲੈਨੀਆਂ, ਤੇ ਬੈ ਜਾਨਾ ਸਾਰੇਆਂ ਨੇ ਔਥੇ।
ਹੂੰ
ਰਾਮਲੀਲਾ ਦੇਖਨ, ਨਾਲੇ ਮੁਫਲੀਆਂ ਖਾਈ ਜਾਣੀਆਂ।
ਹਾਂਜੀ, ਹਾਂਜੀ। ਮੈਂ ਤੇ ਕਦੇ ਨੀ ਵੇਖੀ ਆਪਦੀ ਜ਼ਿੰਦਗੀ ਚ ਰਾਮਲੀਲਾ ਬਸ ਔਦਾਂ ਮੇਲਾ ਈ ਦੇਖਣ ਗਏ, ਐਵੇਂ ਖਾਈ ਦੈ ਮੇਲੇ ਚ ਕੁਝ-ਕੁਝ।
ਹੂੰ
ਹੁਣ ਰੱਖੜੀ ਦਾ ਤੇਆਰ ਵੀ ਆਣ ਵੜੈ ਹੈ ਨਾ?
ਕੇੜਾ?
ਰੱਖੜੀ ਦਾ ਤੇਆਰ ਭੈਣ ਭਰਾਵਾਂ ਦਾ ਤੇਆਰ ਐ। ਉਹ ਵੀ ਮੈਨੂੰ ਬੋ ਸੋਣਾ ਲੱਗਦਾ ਕਿ ਮੇਰੇ ਕੋਲ ਪੈਸੇ ਬੋਤ ਹੁੰਦੇ ਨੇ ਔਸ ਦਿਣ
ਹੂੰ, ਹੂੰ ਰੱਖੜੀ ਵੀ ਵਦੀਆ ਤਿਉਆਰ ਆ ਮੈਂ ਥੋੜੀ ਜਿ ਖੁਸ਼ ਵੀ ਹੁੰਨੀ ਆਂ, ਥੋੜੀ ਜਿ ਉਦਾਸ ਵੀ ਹੁੰਨੀ ਆਂ, ਰੱਖੜੀ ਤੇ ਮੇਰੇ ਇੱਕ ਬ੍ਰਦਰ ਦੀ ਡੈਥ ਹੋ ਗਈ ਐ ਤਿੰਨ ਸਾਲ ਹੋ ਗੇ। ਔਨਾਂ ਨੂੰ ਕੈਂਸਰ ਹੋ ਗੇਆ ਸੀ। ਏ ਔਦੋਂ ਦਾ ਮੇਰਾ ਰੱਖੜੀ ਤੇ ਮੂਡ ਥੋੜਾ ਜੇਆ ਔਫ ਹੁੰਦੈ।
ਆਹੋ ਹੁੰਦਾ ਤਾਂ ਹੈ ਹੀ ਐ। ਦੇਖੋ ਭੈਣ ਭਰਾਵਾਂ ਦਾ ਹੀ ਹੁੰਦਾ ਐ ਤੇਓਹਾਰ, ਜਦੋਂ ਹਨਾ ਭਰਾ ਈ ਨਾ ਹੋਵੇ ਤੇ ਫੇਰ ਔ ਤੇ ਹੁੰਦਾ ਈ ਐ।
ਹਾਂ ਬਸ ਔਨੂੰ ਪਰਮਾਤਮਾ ਤਰੱਕੀਆਂ ਬਕਸ਼ੇ, ਔਨੂੰ ਈ ਬੰਨਦੇ ਆ ਕਰੋ ਤੁਸੀਂ ਦੋ ਦੀ ਜਗਾ ਚਾਰ ਔਨੂੰ ਔਦੀ ਔਨੂੰ ਈ ਬੰਨਿਆ ਕਰੋ।
ਔਨੂੰ ਤਾਂ ਬਨੀ ਆਂ, ਭਤੀਜੇਆਂ ਨੂੰ ਵੀ ਬਨੀ ਆਂ। ਪਰ ਪਰਾ ਦੀ ਯਾਦ ਆ ਈ ਜਾਂਦੀ ਐ, ਜਿੰਨਾ ਮਰਜੀ ਕੰਟਰੋਲ ਕਰਾਂ ਮੈਨੂੰ ਫੇਰ ਵੀ ਯਾਦ ਆ ਜਾਂਦੀ ਐ ਪਾਬੀ ਮੇਰੇ ਅਮੈਰੀਕਾ ਰੈੰਦੇ ਬੱ ਬੱਚਿਆਂ ਕੋਲ ਆਏ ਹੁੰਦੇ ਕਈ ਵਾਰੀ ਤੇ ਜੇ ਐਥੇ ਔਨ ਰੱਖੜੀ ਤੇ ਫੇਰ ਮੈਂ ਅਪਣੀ ਔ ਵਲੀ ਪਰਜਾਈ ਨੂੰ ਬੰਨ ਦਿੰਨੀ ਆਂ।
ਔਕੇ ਐਨਾਂ ਨਾਲ ਈ ਤੇਹਾਰ ਨੇ, ਜੀ ਦੇਖੋ ਨਾ ਫੈਮਲੀ ਨਾਲ ਰਿਸ਼ਤੇ ਰਿਸ਼ਤੇਦਾਰਾਂ ਨਾੜ ਏਨਾਂ ਨਾੜ ਹੀ ਤੇਹਾਰ ਨੇ, ਜਦ ਏ ਈ ਨੀ ਫੇਰ ਕੀ ਫੈਦਾ ਤੇਹਾਰਾਂ ਦਾ ਵੀ।
ਬਿਲਕੁਲ ਜੀ ਬਿਲਕੁਲ।
ਹਾਂਜੀ ਹੋਰ ਬੋਤ ਤੇਓਆਰ ਨੇ ਚਲੋ ਵਿਸਾਖੀ ਗੁਰਪੁਰਬ ਮਨਾਈ ਦੈ ਹਨਾ ਸਾਡੇ। ਬੋਤ ਤਕੜਾ ਮੇਲਾ ਲੱਗਦਾ ਸਾਡੇ ਪਿੰਡ ਚ ਵੀ ਵਿਸਾਖੀ ਵੱਲੇ ਗੁਰਪੁਰਬ ਮਨਾਈ ਵਦੀਆ ਲੱਗਦੈ ਮੇਲਾ।
ਹਂਜੀ ਤੇ ਬਾਕੀ ਕੰਜਕਾਂ ਤੇ ਵੀ ਕਿੰਨੀ ਰੌਣਕ ਹੁੰਦੀ ਏ ਕੁੜੀਆਂ ਔਦਰ ਜਾ ਰੀਐਂ ਜਾ ਰਹੀਆਂ ਚੈਕਦੀਆਂ ਹੋਈਆਂ
ਤੁਹਾਨੂੰ ਵੀ ਇੱਕ ਦਿਨ ਭੁੱਖਾ ਰਹਿਣਾ ਪੈਂਦਾ ਤੁਸੀਂ ਰੱਖਦੇ ਹੋ ਉਹਦਾ ਕਰ ਕਰਵਾ ਹਨਾ ਕਰਵਾ ਤਿਉਹਾਰ
ਨਹੀਂ ਨਹੀਂ ਰੱਖਦੀ ਮੈਂ
ਅੱਛਾ ਇੱਕ ਝੱਕਰੀਆਂ ਹੁੰਦੀਆਂ ਨੇ ਝੱਕਰੀਆਂ ਪਤਾ ਨੀ ਆਪਦੇ ਪੁੱਤ ਦੀ ਰੱਖਦੀ ਹੈ ਮਾਂ ਹਨਾ ਹ ਤੇ ਬੇਟੀਆਂ ਦੀ ਵੀ ਰੱਖਣ ਲੱਗ ਗਈਆਂ ਨੇ ਰੱਖਦੇ ਹੋ ਤੁਸੀਂ ਤੁਹਾਡੇ ਹੈਗੇ ਇੱਧਰ ਚੱਕਰੀਆਂ ਤੇ ਕਰੋਵੇ
ਅਸੀਂ ਵਰਤ ਕੋਈ ਵੀ ਨਹੀਂ ਰੱਖਦੇ
ਅੱਛਾ ਨਹੀਂ ਓਦਾਂ ਦਾ ਤਿਉਹਾਰਾਂ ਦਾ ਤਾਂ ਪਤਾ ਹੀ ਹੋਣਾ ਤੁਹਾਨੂੰ ਚੱਕਰੀਆਂ ਤੇ ਕਰਵੇ ਦਾ
ਨਹੀਂ ਪਤਾ
ਨਹੀਂ ਕਰਵੇ ਦਾ ਵੀ ਨੀ ਪਤਾ ਤੁਹਾਨੂੰ ਕਰਵਾਚੌਥ ਅੱਛਾ ਚੈੱਕ ਚੱਕ ਕਰਵਾਚੌਥ ਤੋਂ ਦੋ ਚਾਰ ਦਿਨ ਬਾਅਦ ਫਿਰ ਚੱਕਰੀਆਂ ਦਾ ਹੁੰਦਾ ਹੈ ਉਹ ਜੇ ਨਾ ਚੱਕਰੀ ਭਰ ਕੇ ਰੱਖ ਰਦੀ ਹੈ ਵਾ ਵੈਸੇ ਪੁੱਤਾਂ ਦੀ ਹੁੰਦੀ ਹੈ ਹੁਣ ਤੇ ਚਲੋ ਹਰ ਕਿਸੇ ਦੀ ਮਨਾਉਣ ਲੱਗ ਗਏ ਬੇਟੀਆਂ ਦੀ ਵੀ ਉਹ ਚ ਦਾ ਚੱਕਰਾ ਭਰਦੇ ਨੇ ਪੁੱਤ ਦਾ ਨਾ ਗੁਲਗੁਲੇ ਕਚੋਰੀਆ ਨਾਲੜਾ ਇਹ ਤਾਂ ਨੀ ਜੀ ਮੈਨੂੰ ਪਤਾ ਵੀ ਓਦਾਂ ਮੇਰੀ ਮੰਮੀ ਵਸੇ ਇੱਕ ਚ ਛੋਟਾ ਜਿਹਾ ਪਾਣੀ ਰੱਖਿਆ ਹੁੰਦਾ ਜਦੋਂ ਤਾਰਾ ਨਿਕਲਦਾ ਹੈ ਫੇਰ ਉਦੋਂ ਪਾਣੀ ਦੇਣਾ ਹੁੰਦਾ ਹੈ ਇੱਕ ਚੱਕਰੇ ਚ ਉਹਨੂੰ ਫੇਰ ਉਹ ਉਹ ਪਹਿਲਾਂ ਮੁੰਡਾ ਭੋਗ ਲੈਂਦਾ ਉਹਨੂੰ ਜਿਹੜਾ ਭਰਿਆ ਹੁੰਦਾ ਫਿਰ ਉਹ ਤੋਂ ਬਾਅਦ ਸਾਰਾ ਪਰਿਵਾਰ ਖਾਂਦਾ ਐਵੇਂ ਵਰਤ ਹੁੰਦਾ ਸਵੇਰ ਤੋਂ ਸ਼ਾਮ ਤੱਕ ਰੱਖਿਆ ਜਾਂਦਾ ਹੈ ਜੇ
ਨਹੀਂ ਮੈਨੂੰ ਇਹਦੇ ਬਾਰੇ ਨਹੀਂੀ ਪਤਾ ਮੈਂ ਤੁਹਾਡੇ ਤੋਂ ਸੁਣਦੀ ਵੀ ਇਹਦੇ ਬਾਰੇ
ਅੱਛਾ ਜੀ
ਹਾਂ
ਚਲੋ ਕੋਈ ਨਹੀਂ ਠੀਕ ਹੈ ਜੀ ਫਿਰ ਓਕੇ ਜੀ ਸਤਿ ਸ੍ਰੀ ਅਕਾਲ ਜੀ